ਹੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਓ।
ਵਧੀਆ ਜੀ ਤੁਸੀਂ ਦੱਸੋ।
ਅਸੀਂ ਵੀ ਵਧੀਆ ਜੀ ਕੀ ਕਰਦੇ ਪਏ ਸੀ ਵੇਲੇ ਸੀ।
ਹਾਂਜੀ-ਹਾਂਜੀ ਵੇਲੇ ਸੀ ਕੰਮ ਕਾਜ ਹੋ ਗਏ। ਤੇ ਮੈਂ ਕਿਆ ਚਲੋ ਗੱਲ ਗੁਲ ਕਰ ਲਈਏ।
ਹਾਂਜੀ-ਹਾਂਜੀ ਬਿਲਕੁਲ ਕਰਨੀ ਚਾਈਦੀ ਏ।
ਹਾਂਜੀ ਹੋਰ ਤੁਸੀਂ ਦੱਸੋ ਕੀ ਕਰ ਰਏ ਸੀ।
ਵਧੀਆ ਬਸ ਹੁਣੇ ਕੰਮ ਕਰਦੀ ਪਈ ਸੀ ਮੈਂ ਹੁਣੇ ਤੇ ਮੈਂ ਕੁਛ ਸੋਚ 'ਚ ਈ ਅ ਸੋਚਦੀ ਪਈ ਸੀ ਮੈਂ ਕਿਆ ਇੱਥੇ ਨਾ ਸਾਡੇ ਇੱਥੇ ਅ ਯੋਗਾ ਕਰਨੇ ਜਾਂਦੇ। ਸਾਡੇ ਇੱਥੇ ਜਨਾਨੀਆਂ ਜਾਣਾ ਅ ਨਯਾ ਖੁੱਲਿਆ। ਸਾਡੇ ਇੱਥੇ ਨਾ ਹਾਂਜੀ। ਤੇ ਇੱਥੇ ਜਾਂਣੀ ਆ ਤੁਸੀਂ
ਹਾਂਜੀ-ਹਾਂਜੀ ਸਾਡੇ ਇੱਧਰ ਵੀ ਹੈਗਾ।
ਅੱਛਾ ਮੈਂ ਕਿਆ ਆਪ ਅ ਦੋਨੋ ਦਾ ਸਾਥ ਹੋਜੂਗਾ ਨਾ।
ਹਾਂਜੀ
ਤੇ ਆਪਾਂ ਕੱਠਾ ਚੱਲਿਆ ਅ ਚੱਲਿਆ ਕਰਾਂਗੇ ਸਾਨੂੰ ਨਲ
ਹਾਂਜੀ-ਹਾਂਜੀ ਜ਼ਰੂਰ ਚੱਲਿਆ ਕਰਾਂਗੇ ਅ ਕੀ ਕੈਂਦੇ ਪੈਲਾਂ ਬੱਚਿਆਂ ਦੀ ਛੁੱਟੀ ਤੇ ਸੀ ਨਾ ਤਾਂ ਟਾਈਮ ਨੀ ਸੀ ਲੱਗ ਰਿਆ। ਤੇ ਹੁਣ ਸਕੂਲ ਖੁੱਲ ਗਏ ਤੇ ਆਪਾਂ ਫਿਰ ਹੁਣ ਟਾਈਮ ਕੱਢ ਗਏ ਸਵੇਰੇ ਸਵੇਰੇ ਕੋਈ ਨੀ ਚੱਲਿਆ ਕਰਾਂਗੇ ਤੇ ਯੋਗ ਬੜਾ ਫ਼ਰਕ ਪੈਂਦਾ ਹੈ ਵਧੀਆ ਰੈਂਦਾ ਕਿਉਂਕਿ ਸਾਡੇ ਇੱਧਰ ਦੀ ਕਿੰਨੀਆਂ ਲੇਡੀਜ਼ਾਂ ਜਾਂਦੀਆਂ ਨੇ ਹਨਾ ਤੇ ਸਾਡੇ ਇਨਾਂ ਨੂੰ ਵੀ ਕੈ ਰਏ ਸੀ ਕੈਂਦੇ ਨਾ ਚੱਲਿਆ ਕਰੋ ਬੋਤ ਵਧੀਆ ਲੱਗਦਾ ਸਵੇਰੇ ਸਵੇਰੇ ਤੇ ਮਤਲਬ ਤਾਜ਼ੀ ਹਵਾ ਮਿਲਦੀ ਐ ਸਵੇਰੇ ਪੰਜ ਵਜੇ ਉੱਠ ਕੇ ਯੋਗਾ ਕਰਨਾ ਸਰੀਰ 'ਚ ਫੁਰਤੀ ਆਂਦੀ ਐ ਚੁਸਤੀ ਆਂਦੀ ਐ। ਤੇ ਵਧੀਆ ਮਤਲਬ ਬੋਤ ਵਧੀਆ ਲੱਗਦਾ। ਤੇ ਮੈਂ ਕਿਆ ਚਲੋ ਕੋਈ ਨਈ ਹਲੇ ਬੱਚਿਆਂ ਦੀ ਛੁੱਟੀ ਸੀ ਲੇਟ ਸੋਨਾ ਲੇਟ ਖਾਣਾ ਪੀਣਾ ਲੇਟ ਨਾਸ਼ਤਾ ਸਭ ਕੁਛ ਏ ਚੱਲ ਰਿਆ ਸੀ ਤੇ ਹੁਣ ਮੈਂ ਵੀ ਏਸ ਸੋਚਦੀ ਸੀ ਵੈਸੇ ਆਂ ਜਿਵੇਂ ਤੁਸੀਂ ਸੋਚਦੇ ਸੀ ਬਈ ਜਾਈਏ ਅਸੀਂ ਤੇ ਮੈਂ ਕਿਆ ਮੈਂ ਵੀ ਐ ਈ ਦਿਮਾਗ ਮੇਰੇ ਗੱਲ ਚੱਲ ਜਾਈਏ। ਅਸੀਂ ਵੀ-ਵੀ ਸਾਰੇ ਜਾਂਦੇ ਆ ਸਾਡੇ ਇੱਧਰ ਵੀ ਹਾਂਜੀ-ਹਾਂਜੀ-ਹਾਂਜੀ ਸਾਡੇ ਵੀ ਇੱਧਰ ਕਈ ਲੇਡੀਜ਼ਾਂ ਹੈਗੀਆਂ ਰੂਟੀਨ ਬਣਾਇਆ ਹੋਇਆ ਹੈ। ਹਾਂ ਤੇ ਹੁਣ ਮੈਂ ਕਿਹਾ ਸੀ ਵੀ ਰੂਟੀਨ ਬਣਾਵਾਂਗੇ, ਕੋਈ ਨੀ ਚੱਲਾ ਕਰਾਂਗੇ। ਤੇ ਤੁਸੀਂ ਕੋਈ ਨੀ ਆਪਣਾ ਫੋਨ ਨੰਬਰ ਮੈਨੂੰ ਦੇ ਦਿਓ। ਤੇ ਜਦ ਮੇਰੀ ਰੂਟੀਨ ਬਣੀ ਮੈਂ ਤੁਹਾਨੂੰ ਵੀ ਕੋਲ ਕਰਾਂਗੀ। ਜਾਂ ਤੁਸੀਂ ਮੈਨੂੰ ਕਰ ਲਿਓ ਜਿਵੇਂ ਮਰਜ਼ੀ ਠੀਕ ਐ। ਹਾਂਜੀ, ਹੋਰ ਤੁਸੀਂ ਦੱਸੋ ਤੁਹਾਨੂੰ ਵੈਸੇ ਯੋਗਾ ਵਧੀਆ ਲੱਗ ਦਾ।
ਹਾਂਜੀ ਬਹੁਤ ਵਧੀਆਂ ਲੱਗਦਾ ਹੈ, ਨਾਲੇ ਸਰੀਰ ਅ ਠੀਕ ਰਹਿੰਦਾ ਐ ਤੇ ਤੇ ਕੋਈ ਮਤਲਬ ਕਿ ਆਲਕਸ ਨੀ ਰਹਿੰਦਾ। ਤੇ ਐਕਟਿਵ ਰਹਿੰਦੇ ਆ, ਸ ਉਸ ਤੋਂ ਬਾਅਦ ਘਰੇ ਕੱਲੇ ਹੁੰਦੇ ਨਾ ਤੇ ਉਹ ਬੜੀਆ ਰਹਿੰਦ ਤਾਂ ਸੁਬਹੇ ਤਾਂ ਕਰਕੇ ਨਾ ਮੂਡ ਫਰੈਸ਼ ਰਹਿੰਦਾ ਹਾਂਜੀ।
ਹਾਂਜੀ ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਜਿਹੜੇ ਯੋਗਾ ਯੁਗਾ ਕਰਦੇ ਆ, ਉਹਨਾਂ ਨੂੰ ਬਿਮਾਰੀਆਂ ਵੀ ਘੱਟ ਈ ਲੱਗਦੀ ਐ। ਤੇ ਸਰੀਰ ਨਾ ਹਾਜੀ ਹਾਂਜੀ। ਅਤੇ ਸਰੀਰ ਵੀ ਕਹਿੰਦੇ ਵਧੀਆ, ਚੁਸਤ ਐਨ ਫੁਰਤੀ ਵਾਲਾ ਸਰੀਰ ਰਹਿੰਦਾ ਸਾਰਾ ਦਿਨ ਸੁਸ ਤੀ ਨੀਂ ਪੈਂਦੀ ਜਿਵੇਂ ਆਪਾਂ ਹੁਣ ਕੰਮ ਕੁਮ ਕਰਕੇ ਬਹਿ ਜਾਂਦੇ ਆ ਥੋੜੀ ਦੇਰ, ਤੇ ਨਾਲ ਈ ਏਦਾਂ ਨੀਦ ਜੀ ਆਦੀ ਨਾ ਤੇ ਕਹਿੰਦੇ ਅਹ ਸਵੇਰੇ- ਸਵੇਰੇ ਜਦ ਯੋਗਾ- ਯੋਗਾ ਦੀ ਰੂਟੀਨ ਬਣਦੀ ਐ ਨਾ ਤੇ ਐਦਾਂ ਨੀ ਹੁੰਦਾ, ਨੀਂਦ ਵਗੈਰਾ ਨੀ ਆਂਦੀ ਆਪਾਂ ਤਾਂ ਸਰੀਰ ਜਿਹੜਾ ਹੈਗਾ ਐਨ ਵਧੀਆ ਫੁਰਤ -ਤੀਲਾ ਰਹਿੰਦਾ, ਸਾਰਾ ਦਿਨ ਆਪਾਂ ਕੰਮ ਵੀ ਕਰ ਸਕਦੇ ਆ ਘਰ ਦਾ ਵੀ। ਕਿਉਂਕਿ ਓ ਅੱਧਾਂ ਘੰਟੇ ਦੀ ਕਲਾਸ ਹੁੰਦੀ ਐ, ਸਵੇਰੇ- ਸਵੇਰੇ ਕਲਾਸ ਲਾ ਲਓ। ਫੇਰ ਉਹ ਤੋਂ ਬਾਅਦ ਘਰ ਵਧੀਆ ਫੀਲ ਹੁੰਦਾ ਐ, ਨਹੀਂ ਤਾਂ ਜਿਵੇ ਆ ਆਪਾਂ ਸਵੇਰੇ ਨਹੀਂ ਉੱਠਦੇ ਆਲਸ ਕਰ ਜਾਂਦੇ ਆ, ਤੇ ਸਰੀਰ ਵੀ ਫੇਰ ਐਦਾ ਓਨੀ ਦੇਰ ਆਲਸੀ- ਆਲਸੀ ਰਹਿੰਦਾਂ ਐ। ਹਾਂਜੀ ਤੇ ਬਾਕੀ ਮੈਂ ਹਲੇ ਅ ਗਈ ਨੀ, ਹਾਂਜ
ਤੇ ਐ ਨਾ
ਅੱਛਾ- ਅੱਛਾ ਸ਼ਾਮੀ ਵੀ ਐ, ਹਾਂਜੀ ਹਾਂ ਸਾਡੇ ਏਧਰ ਵੀ ਕਹਿ ਰਹੇ ਸੀ ਕਿ ਇੱ ਆ। ਇੱਕ ਲੇਡੀ ਕਹਿ ਰਹੀ ਸੀ, ਕਹਿੰਦੇ ਸ਼ਾਮੀ ਚਾਰ ਵਜੇ ਵੀ ਹੈਗਾ ਏਥੇ। ਮੈਂ ਕਿਹਾ ਚਾਰ ਵਜੇ ਤਾਂ ਬੜੀ ਧੁੱਪ ਹੁੰਦੀ ਐ, ਚਾਰ ਵਜੇ ਤਾ ਕੋਈ ਫਾਇਦਾ ਈ ਨੀ ਹੋਣਾਂ। ਕਿਉਂਕਿ ਗਰਮੀ ਲੱਗਣੀ ਐ, ਬਲਕਿ ਸਵੇਰੇ- ਸਵੇਰੇ ਵਧ ਜਿਵੇਂ ਪੰਜ ਛੇ ਵਜੇ ਨਾ ਸਵੇਰੇ- ਸਵੇਰੇ ਦੀ ਜਿਹੜੀ ਹਵਾਂ ਹੁੰਦੀ ਐ। ਤਾਜ਼ੀ ਹਵਾ। ਓ ਲੈਣੀ ਚਾਹੀਦੀ ਐ, ਸਰੀਰ ਨੂੰ ਮਤਲਬ ਯੋਗਾ ਯੋਗਾ ਦੇ ਨਾਲ- ਨਾਲ ਜਿਵੇਂ ਡਬਲ ਫਾਇਦਾ ਹੋ ਜਾਂਦਾ ਐ ਨਾ, ਇੱਕ ਤਾਂ ਤਾਜ਼ੀ ਹਵਾ ਮਿਲਦੀ ਸਵੇਰੇ ਸਵ ਸਵੇਰੇ ਦੀ, ਤੇ ਇੱਕ ਆਪਾਂ ਯੋਗਾ ਕਰ ਤੇ ਆਪਣੀ ਹੱਡੀਆਂ ਮਜ਼ਬੂਤ ਰਹਿੰਦੀਆਂ ਤੇ ਬਹੁਤ ਫਾਇਦਾ। ਹਾਂਜੀ ਬਹੁਤ ਫਾਇਦਾ ਹੁੰਦਾ ਨਾਲ਼ੇ ਆਪ
ਘ ਘੁੱਟਣੇ ਚ ਅ ਫੇਲ ਰਹਿੰਦਾ ਏ ਸਾਡੇ। ਤੇ ਕਮਰ ਚ ਹੋ ਜਾਂਦਾ ਏ, ਤੇ ਉਹ ਵੀ ਠੀਕ ਹੋ ਜਾਂਦਾ ਐ ਨਾਲ- ਨਾਲ ਨਾ।
ਹਾਂਜੀ- ਹਾਂਜੀ ਹਾਂ ਅਤੇ ਜਿਹੜੀ ਥੋੜ੍ਹੀ-ਬਹੁਤੀ
ਹਹ ਅਹ ਚੱਲੇ ਗੇ, ਤੇ ਨਾਲ ਜਿਦਾਂ ਜੀਰਾ ਨਈ ਹੁੰਦਾ ਜੀਰਾ ਤੇ, ਸੋਫ ਹੁੰਦੀ ਹੈ ਤੇ ਉਹ ਨਾ ਪਾਣੀ ਨਾ ਖਾਲੀ ਮਤਲਬ ਕਿ, ਉਹ ਤੋਂ ਹੀ ਸਾਰ ਪਾਣੀ ਪੀਣਾ ਚਾਹੀਦਾ, ਉਹ ਗਰਮ ਕਰਕੇ, ਹਾਂਜੀ-ਹਾਂਜੀ ਸਿੱਪੇ- ਸਿੱਪੇ ਕਰਕੇ ਪੀ ਜੋ ਹੁੰਦਾ ਉ ਵ ਏਦਾਂ ਨੇੀ ਕਿ, ਇੱਕ ਘੁਟ ਚ ਪੀ ਲਿਆ
ਹਾਂਜੀ।
ਹਾਂਜੀ, ਤੇ ਉਹਦੇ ਨਾਲ ਵੀ ਬਹੁਤ ਵਧੀਆ ਹੁੰਦਾ
ਅੱਛਾ -ਅੱਛਾ ਤੇ ਉਹਦੇ ਨਾਲ ਕੀ, -ਕੀ ਫਾਇਦਾ ਕੀ ਮਿਲਦਾ, ਦੱਸੋ ਵੀ ਜ਼ਰਾ?
ਹਾਂਜੀ ਉਹਦੇ ਨਾਲ ਇਹ ਫਾਇਦਾ ਹੁੰਦਾ, ਜਿੱਦਾਂ ਆਪਾਂ ਦਾ ਪੇਟ ਤੇ ਨਿਕਲ ਜਾਂਦਾ, ਤੇ ਸਾ ਅਹ ਤੇ ਰੋਟੀ ਖਾਂਦੇ ਹੈ, ਤੇ ਪੈ ਜਾਂਦੇ ਆ ਹੁੰਦਾ ਵੀ ਤਾਂ ਹੀ ਹੈ ਜਿੱਦਾਂ, ਬੱਚਿਆ ਦੀ ਛੁੱਟੀਆਂ ਪੈ ਜਾਂਦੀਆਂ, ਰੂਟੀਨ ਖਤਮ ਹੋ ਜਾਂਦੇ ਤੇ ਉਦੋਂ ਹਾਂਜੀ, ਤੇ ਆਪਾਂ ਜੇ ਸੁਬਹ ਪਾਣੀ ਪੀਏ ਏਦਾਂ ਕਰਕੇ ਤੇ ਆਪਾਂ ਦਾ, ਪੇਟ ਜਿੱਦਾਂ ਹੁੰਦਾ ਤੇ, ਕੰਮ ਹੋ ਜਾਂਦਾ, ਬਹੁਤ ਘੱਟ ਜਾਂਦਾ ਮੈਂ ਕੀਤਿਆ ਸੀ। ਪਿੱਛੋਂ ਵੀ ਮੈਂ ਕੀਤਿਆ ਸੀ। ਮੇਰਾ ਬੋਹ ਘੱਟ ਗਿਆ ਸੀ। ਮੈਂਨੇ ਕਿਹਾ, ਵਧੀਆ ਏ, ਆਹ ਵੀ ਵਧੀਆ ਇਹ ਵੀ ਹਾਂਜੀ ਜੀਰੇ ਦਾ ਪਾਣੀ, ਤੇ ਸੋਫ਼ ਦਾ ਪਾਣੀ ਤੇ ਬਹੁਤ ਵਧੀਆ ਹੁੰਦਾ ਐੱ, ਜਿੱਦਾਂ ਆਪਾਂ ਦੋਂ ਗੈਸ ਵੜ ਜਾ ਉ ਗੈਸ ਹੁੰਦੀ ਏ ਨਾ, ਗੈਸ ਬਣ ਜਾਂ ਐਸੀਡਿਟੀ ਹੋ ਜਾਂਦੀ ਹੈ, ਤੇ ਉਦੇ ਨਾਲ ਉਹ ਵੀ, ਹੋ ਜਾਂਦਾ ਠੀਕ
ਅੱਛਾ ਜੀ, ਮਤਲਬ ਅ ਜੀਰਾ ਜਿਵੇਂ, ਤੇ ਸੋਫ਼ ਬਰਾਬਰ ਪਾਣੀ ਪੈਂਦੀ ਆ
ਹਾਂਜੀ ਏ ਲੈ ਸੋ ਪਾਣਾ ਹਾਂਜੀ, ਐਨੀ ਸੋਫ਼ ਏਨੀ ਜੀਰਾ, ਬਰਾਬਰ ਹੀ ਪਾਣੀ ਐ, ਤੇ ਉਹਨੂੰ ਅ ਚੰਗੀ ਤਰ੍ਹਾਂ ਉਬਾਲ ਕੇ ਜਿੱਦਾਂ ਕਾੜਾ ਜਿਹਾ ਬਣਾ ਲੈਂਦਾ, ਅੱਛਾ ਕਲਰ ਜਿਹਾ ਆ ਜਾਂਦਾ ਹੈ ਉਹ ਤੇ ਵਿੱਚ ਤੇਲ ਤਾਂ ਖੱਦੇ ਲਾ ਕੇ ਉਹਨੂੰ, ਫਿਟ ਥੋੜਾ ਸ ਕੋਸਾ ਜਿਹਾ ਕਰਕੇ, ਥੋੜਾ ਸਿਪ-ਸਿਪ ਕਰਕੇ ਪੀਓ ਭਾ ਬੈ ਜਦ ਉੱਠ ਜਾਂਦਾ ਛੇਤੀ, ਤੇ ਦਸ ਕੁ ਮਿੰਟ ਉਹਨੂੰ ਦੀਏ ਆਪਾਂ ਨੂੰ, ਤੇ ਬਹਿ ਕੇ ਪੀ ਲੇ ਹੁੰਦਾ- ਹੁੰਦਾ ਤੇ- ਤੇ ਆਪ ਦੇਖੀਏ ਇੱਕ ਮ ਇੱਕ ਮਹੀਨੇ ਚ ਆਪ ਦਾ ਪੇਟ, ਇੰਨਾ ਘੱਟ ਜੂਗਾ, ਬੋ ਘੱਟ ਜੂਗਾ
ਅੱਛਾ ਜੀ, ਚਲੋ ਵਧੀਆ ਕੀਤਾ, ਚੰਗਾ ਕੀਤਾ ਤੁਸੀਂ ਮੈਨੂੰ ਦੱਸ ਤ ਏ ਪ੍ਰੋਬਲਮ ਹੈਗੀ ਆ, ਮੇਰਾ ਵੀ ਨਾ ਢਿੱਡ ਥੋੜ੍ਹਾ ਜਿਹਾ ਬਾਹਰ ਹੈਗਾ, ਤੇ ਸਾਰੇ ਮੈਨੂੰ ਟੋਕਦੇ ਆ
ਹਾਂਜੀ- ਹਾਂਜੀ
ਜਿਨੇ ਲਏ ਉਣ
ਨਈ ਇਹ ਸੱਚੀ ਗੱਲ ਏ, ਜਿਹ ਨਾ ਬਹੁ ਵਧੀਆ ਹੈ ਜਿਹ ਇਹ ਬਹੁ ਵਧੀਆ ਜਿੱਦਾਂ ਆਪਾਂ ਆਹ ਦੇਖੋ ਰੋ ਅ ਕਿਆ ਯੋਗਾ ਕਰਨੇ ਜਾਊਗੇ। ਸੁਬੇਰ ਨੂੰ ਤੇ ਓਦੇ ਈ ਅ ਪਾਨੀ ਪੀ ਲੈਂਦਾ ਹੁੰਦਾ। ਤੇ ਨਾ, ਪੇਟ ਵੀ ਬੜਾ ਸਾਫ਼ ਹੁੰਦਾ।
ਅੱਛਾ ਜੀ।
ਹਾਂਜੀ ਪੇਟ ਵੀ ਸਾਫ਼ ਹੁੰਦਾ ਏ ਤੇ ਕੱਟ ਹਾਂਜੀ ਕੱਟ ਵੀ ਕੱਟ ਵੀ ਜਾਂਦਾ ਏ ਤੇ ਨਾਲ ਗੈਸ ਵੀ ਨੀ ਬਣਦੀ ਪੂਰੇ ਦਿਨ ਤੇ ਬੋਤ ਵਧੀਆ ਫਾਇਦੇ ਵੀ ਬੋ ਹੁੰਦੇ ਆ ਏਦੇ
ਹਾਂਜੀ-ਹਾਂਜੀ ਓਈ ਕੈ ਰੀ ਮੈਂ ਕਿ ਆਪਾਂ ਨੂੰ ਫੇਰ ਟ੍ਰਿਪਲ ਫੈਦਾ ਹੋਜੂਗਾ। ਇੱਕ ਤਾਂ ਸਵੇਰ-ਸਵੇਰੇ ਤਾਜ਼ਾ ਹਵਾ ਮਿਲੂਗੀ ਆਪਾਂ ਨੂੰ, ਤੇ ਇੱਕ ਆਪਾਂ ਨੂੰ ਯੋਗਾ ਦਾ ਫੈਦਾ ਹੋ ਜਾਣਾ ਹੱਡੀਆਂ ਮਜ਼ਬੂਤ ਬਿਮਾਰੀ ਆ ਤੋਂ ਦੂਰ ਹੈ ਨਾ ਤੇ ਇੱਕ ਤੁਸੀਂ ਇੱਕ ਹੋਰ ਫੈਦਾ ਦੱਸਤਾ ਵੀ ਸਵੇਰੇ ਉੱਠ ਕੇ ਪਾਨੀ ਪੀਨਾ ਜੀਰੇ ਵਾਲਾ ਨਾ। ਜੀਰਾ ਤੇ ਸੌਂਫ। ਤੇ, ਏਹ ਤਾਂ ਮੈਂ ਕੈਆ ਟ੍ਰਿਪਲ ਈ ਫੈਦਾ ਹੋ ਗਿਆ ਵਧੀਆ ਹੋ ਜਾਣਾ। ਨਾ ਫੇਰ ਤਾਂ ਆਪਾਂ ਨੂੰ, ਤੇ ਏਦੇ ਚ ਨਮਕ ਅਹ ਹਾਂ ਅੱਛਾ ਜੀ, ਮਤਲਬ ਏਦੇ ਚ ਤੇ ਨਮਕ ਵਗੈਰਾ ਕੁਛ ਪਾਣਾ ਹੁੰਦਾ ਕਿ ਕੱਲਾ ਜੀਰਾ ਤੇ ਸੌਂਫ।
ਨਈ-ਨਈ ਏਦਾਂ ਨੀ ਕੁਛ ਵੀ ਨੀ ਪਾਣਾ ਹੁੰਦਾ ਤੇ ਬਸ ਜੀਰਾ ਤੇ ਸੌਫ ਦੇ ਆਪ ਦੀ ਮਰਜ਼ੀ ਐ ਤੇ ਜਾਦੇ ਛੇਤੀ ਖਟਾਨ ਐ ਤੇ ਇੱਕ ਦੋ ਬੂੰਦ ਨਾ ਨਿੰਬੂ ਦੇ ਪਾਨੀ ਏ ਓਦੇ ਚ।
ਅੱਛਾ-ਅੱਛਾ ਨਿੰਬੂ ਦੀ ਪਾਨੀ ਏ।
ਹਾਂਜੀ ਇੱਕ-ਇੱਕ-ਦੋ ਬੁ ਬੁੰਦੇ ਜਿਨੂੰ ਅਤੇਨੂੰ ਤੁਹਾਨੂੰ ਸੂਟ ਕਰਦਾ ਤੇ ਤਾਂ ਹੀ ਪੀਨਾ।
ਅੱਛਾ ਜੀ-ਅੱਛਾ ਜੀ ਕੋਈ ਨੀ ਹਾਲੇ ਤਾਂ ਅ ਕਿਸੇ ਨੇ ਦੱਸਿਆ ਨੀ ਸੀਗਾ ਹੁਨ ਤੁਸੀਂ ਦੱਸਦਾ ਤੇ ਕੋਈ ਨੀ ਕਰਕੇ ਦੇਖਾਂਗੇ, ਹੂੰ।
ਅਹ ਤੁਸੀਂ ਕਰਕੇ ਦੇਖੋ-ਦੇਖੋ ਕਿ ਫਾਇਦਾ ਤੁਹਾਨੂੰ ਮਿਲਦਾ ਤੁਸੀਂ ਖੁਦ ਦੱਸੋ ਕਿ ਮੈਨੂੰ ਕੀ ਹੈ ਮੈਂ ਕੀਤਾ ਸੀ ਔਰ ਮੈਨੂੰ ਏ ਫਾਇਦਾ ਮਿਲ ਮਿਲਾ ਐ।
ਅੱਛਾ ਜੀ ਕੋਈ ਨੀ ਮੈਂ ਸਵੇਰੇ ਦੇ ਸਵੇਰੇ ਤੋਂ ਸ਼ੁਰੂ ਕਰਦੀ ਆ। ਹਾਂਜੀ-ਹਾਂਜੀ, ਫੇਰ ਤੁਹਾਨੂੰ ਦੱਸਾਂਗੀ ਫਾਇਦਾ।
ਹਾਂਜੀ ਮੈਂ ਆਪ ਕੀਤਾ ਤੁਹਾਨੂੰ ਤਾਂਹੀ ਦੱਸ
ਅੱਛਾ-ਅੱਛਾ, ਅੱਛਾ ਜੀ ਅੱਛਾ ਏ ਤਾਂ ਹੋਰ ਵਧੀਆ ਗੱਲ ਹੋ ਗਈ ਐ ਨਾ।
ਹਾਂਜੀ-ਹਾਂਜੀ। ਮੈਂ ਕੀਤਾ ਤੇ ਮੈਂ ਪੈਲੇ ਵੀ ਕੀਤਾ ਸੀ। ਤੇ ਓਹ, ਓ ਜਦੋਂ ਤੋਂ ਮੇਰੀ ਦਵਾਈ ਚੱਲੀ ਸੀ ਤੇ ਓ ਮੈਡਮ ਕੈਂਦੀ ਸੀ ਏਦਾਂ ਪਾਨੀ ਕਰਕੇ ਪੀਨਾ ਐ ਤੇ ਤੁਹਾਨੂੰ ਨਾ ਐਸੀਡਿਟੀ ਨੀ ਬਣਨੀ ਤੇ ਨਾਲ-ਨਾਲ ਥੋੜਾ ਅ ਪੇਟ ਵੀ ਕੱਟ ਜੂਗਾ ਮੈਂ ਕੇਆ ਠੀਕ ਐ ਕੱਲ ਮੈਂ ਕਰਾਂ ਫੇਰ ਏਕ ਮੀਨੇ ਚ ਮੈਂ ਬੋ ਕੰਮ ਹੋ ਗਿਆ ਸੀ।
ਅੱਛਾ, ਚਲੋ ਜੀ ਠੀਕ ਐ ਜੀ ਤੁਸੀਂ ਵਧੀਆ ਸਾਨੂੰ ਜਾਣ ਕਰੀ ਦਿੱਤੀ ਐ, ਪੇਟ ਕਟਾਣ ਬਾਰੇ, ਤੇ ਕੋਈ ਨੀ ਆਪਾਂ ਯੂਜ ਕਰਕੇ ਤੁਆਨੂੰ ਦੱਸਾਂਗੇ ਕਿੰਨਾ ਫੈਦਾ ਹੋਯਾ ਹੈ ਤੇ ਕੋਈ ਨੀ ਆਪਾਂ ਯੋਗਾ ਦੇ ਵਿੱਚ ਚੱਲਾਂਗੇ ਫੇਰ।
ਹਾਂਜੀ- ਹਾਂਜੀ ਬਿਲਕੁਲ ਹਾਂਜੀ, ਠੀਕ ਹੈ ਜੀ ਚੰਗਾ ਜੀ।